ਹਾਂਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਹੋਰ ਠੀਕ ਹੋ
ਹਾਂਜੀ ਹਾਂਜੀ ਸ਼ ਮ ਦਾ ਤੁਸੀਂ ਦੱਸੋ
ਹੋਰ ਠੀਕ ਹੋ ਹੋਰ
ਬਸ ਸ਼ੁ ਕਰੇ ਮਲ ਕੁਛ ਨਹੀਂੀ ਹੁਣੇ ਆਆ ਹੁਣੇ ਆਇਆ ਸੀ ਕੰਮ ਤੋਂ ਹਾਂਜੀ
ਅੱਛਾ
ਬੱਸ ਮ ਆ ਕਰੇ ਕਪੜੇ ਕੱਪੜੇ ਆਤ ਤੋਂਏ ਨੇ
ਅੱਛ ਅਸੀਂ ਬਸ ਲੈ ਆਇਆ ਰੋਟੀ ਰੋਟੀ ਖਾ ਕੇ ਆੁਂ ਵੀ ਲ ਆਇਆ ਅਜ ਅਸੀਂ ਬਣਾਏ ਸੀ ਕੜੀ ਚਾਵਲ ਦੁਪਹਿਰੇ ਬਣਾਏ ਸੀ
ਅੱਛਾ
ਤੇ ਫੇਿਰ ਹੁਣ ਖਾ ਲਏ ਸੀ ਹਾਂਜੀ ਸਵਾਦ ਬਣੇ ਸੀ ਪੰਜਾਬੀਆਂ ਦਾ ਖਾਣਾ ਹੀ ਹੈ ਕੜੀ ਚਾਵਲ
ਐਂ ਥੋੜ੍ਹੀ ਹੈ ਫੇਰ ਪੰਜਾਬੀਆਂ ਦਾ ਖਾਣਾ ਕੜੀ ਜ ਹ ਵੇਲੇ ਲੱਕੜੀ ਜਾਲ ਖਾਓਗੇ ਤੁਸੀਂ
ਹੋਔਰ ਅੰਮ੍ਰਿਤਸਰ ਗਏ ਜੀ
ਹਾਂਜੀ ਹਾਂ ਸੀ ਹਾਂਜੀ ਮੈਂ ਨਾਰਿਸ਼ਨੀਿਵਾ ਜੈ ਅੰਦਾ ਸ਼ਨੀਵਾਰ ਨੂੰ ਜਾਂਦਾ ਹਾਂਜੀ ਸ਼ਨੀਵਾਰ ਨੂੰ ਜਾਂਦਾ ਮੈਂ ਤੇ
ਹੁੰਦੇ ਨੇ
ਹਾਂਜੀ-ਹਾਂਜੀ ਬਹੁਤ ਸੋਹਣੇ ਦਰਸ਼ਨ ਹੁੰਦੇ ਨੇ ਫੇਰ ਨਾਲ ਦੇ ਨਾਲ ਅਗਲੇ ਦਿਨ ਟੇਕ ਕੇ ਦਾਣੀ ਪਾਣੀ ਕਰਕੇ ਲੰਗਰ ਲੂੰਗਰ ਛਾ ਕੇ ਫੇਰ ਪਰਿਕਰਮਾ ਚ ਲੱਗ ਗਿਆ ਫਿਰ
ਅੱਛਾ ਪਾਲਕੀ ਸਾਹਿਬ ਦੀ ਸੇਵਾ ਮਿਲਦੀ ਪਾਲਕੀ ਸਾਹਿਬ ਦੀ ਸੇਵਾ ਮਿਲਦੀ ਤੁਹਾਨੂੰ
ਹਾਂਜੀ-ਹਾਂਜੀ ਤਾਂ ਹੀ ਜਾਂਦੇ ਆ ਉੱਧਰ ਨਾਤ
ਬੇਰੀ ਤੇ ਇਸ਼ਨਾਨ ਵੀ ਕਰਦੇ ਹੋਗੇ ਤੁਸੀਂ ਬੇਰੀ ਸਾਹਿਬ ਜੇ ਸਤਾਨ
ਹਾਂਜੀ-ਹਾਂਜੀ ਉੱਥੇ ਪਹਿਲੇ ਨਹੀਂ ਆਪਾਂ ਪਹਿਲਾਂ ਇਸ ਤੋਂ ਮੈਂ ਤੁਹਾਨੂੰ ਦੱਸ ਦਿੰਦਾ ਕਿਵੇਂ ਕਰਦੇ ਆਪਾਂ ਸਟੇਸ਼ਨ ਤੋਂ ਉਤਰੇ ਉਤਰਨ ਤੋਂ ਬਾਅਦ ਫੇਰ ਆਪਾਂ ਬੱਸ ਫੜਕੇ ਜਾਂਦੇ ਆ ਦਰਬਾਰ ਸਾਹਿਬ ਫੇਰ ਉਸ ਤੋਂ ਬਾਅਦ ਜੋੜੇ-ਜੋੜੇ ਜਮਾਂ ਕਰਾਏ ਆਪਾਂ ਜਮਾ ਜੁਮਾ ਕਰਾ ਕੇ ਆਪਾਂ ਲੰਗਰ ਪਾਣੀ ਛਕਿਆ ਚਾਹ ਚੂ ਪੀਤੀ ਫਿਰ ਆਪਾਂ ਜਿੰਨੇ ਯਾਰ ਦੋਸਤ ਨੇ ਆਪਾਂ ਸਾਰੇ ਫਿਰ। ਹਾ ਇਸ਼ਨਾਨ ਕਰਦੇਆਂ ਬੇਰੀ ਦੇ ਪੇਡ ਦੇ ਥੱਲੇ ਫਿਰ ਉਸ ਤੋਂ ਬਾਅਦ ਫਿਰ ਫੇਰ ਕੱਪੜੇ ਕੁਪੜੇ ਬਦਲ ਕੇ ਪੱਗ ਪੁਗ ਬਾਂਨ ਕੇ ਫਿਰ ਆਪਾਂ ਚਲੇ ਜਾਂਦੇ ਹਾਂ ਪਰਿਕਰਮਾ ਚ ਅਕਾਲ ਤਖ਼ਤ ਸਾਹਿਬ ਦੇ ਕੋਲ
ਅੱਛਾ
ਉੱਥੇ ਫੇਰ ਬਹਿ ਜਾਂਦੇ ਹਾਂ ਆਪਾਂ ਪਾਠ ਕਰਨਾ ਪਾਠ ਕਰ ਲੈਂਦੇ ਹਾਂਨਾ ਸਾਰਾ ਜਿੱਦਾਂ ਚੁਪਹਿਰਾ ਕਰੀ ਦਾ
ਅੱਛਾ ਪੂਰਾ ਲਿਖਣਾ
ਪੂਰਾ ਚੁਪਹਿਰਾ ਕਰੀਦਾ ਉੱਥੇ ਬਹਿ ਕੇ ਹਾਂਜੀ ਦੋ ਚੌਪਈ ਸਾਹਿਬ ਜੀ ਦੇ ਤੇ ਨਾਲ ਦੀ ਨਾਲ ਇੱਕ ਮਨੀ ਸਾਹਿਬ ਦਾ ਛੇ ਆਨੰਦਪੁਰ ਸਾਹਿਬ ਆਨੰਦ ਸਾਹਿਬ ਦੀ ਪੌੜੀਆਂ ਕਰ ਲੈਂਣੇ ਆਪਾਂ ਫਿਰ ਫੇਰ ਹੋ ਜਾਂਦਾ ਫਿਰ ਦੋ ਵਜੇ ਕਪਾਟ ਖੁੱਲਦੇ ਨੇ ਫਿਰ ਦੋ ਵਜੇ ਕ ਪਾਠ ਖੁੱਲਣ ਤੋਂ ਬਾਅਦ ਸੰੰਗਤ ਸੁੰਗਤ ਲੰਘਦੀ ਹੈ ਫੇਰ ਅੰਦਰ-ਅੰਦਰ ਨੂੰ ਫੇਰ ਤਿੰਨ ਵਜੇ ਹੁੰਦਾ ਅਕਾਲ ਤਖ਼ਤ ਸਾਹਿਬ ਦਾ ਪ੍ਰਕਾਸ਼
ਅੱਛਾ
ਹਾਂਜੀ ਫਿਰ ਉੱਥੇ ਥੋੜ੍ਹੀ ਜੰਗਾ ਉਹ ਕੱਢਦੇ ਨੇ ਤਿੰਨ ਵਜੇ ਪ੍ਰਕਾਸ਼ ਹੋਏਗਾ ਫਿਰ। ਅਹ ਚਾਰ ਤਿੰਨ ਪਚਪਨ ਤੇ ਫਿਰ ਪਾਲਕੀ ਸਾਹਿਬ ਆ ਜਾਂਦੀ ਹੈ
ਅੱਛਾ ਜੀ
ਉਸ ਤੋਂ ਪਹਿਲਾਂ ਪਾਲਕੀ ਸਾਹਿਬ ਮਤਲਬ ਤਿੰਨ ਵਜੇ ਆ ਜਾਂਦੇ ਆ ਪਾਲਕੀ ਸਾਹਿਬ ਉਹਨੂੰ ਸਜਾ ਚ ਇਕ ਘੰਟਾ ਲਗਾ ਦਿੰਦੇ ਨੇ ਫੇਰ ਚਾਰ ਵਜੇ ਪਾਲਕੀ ਸਾਹਿਬ ਆ ਜਾਏਗੀ ਫਿਰ ਉਸ ਤੋਂ ਬਾਅਦ ਕਿਤੇ ਫੁੱਲਾਂ ਦੀ ਵਰਖਾ ਹੋਏਗੀ ਗੁਲਾਬ ਦੇ ਫੁੱਲਾਂ ਦੀ ਵਰਖਾ ਹੋ ਜਾਏਗੀ ਫੇਰ ਬਾਬਾ ਜੀ ਦਾ ਪ੍ਰਕਾਸ਼ ਹੋ ਜਏਗਾ ਤੇ ਨਗਾੜਿਆ ਦੇ ਨਾਲ ਹਾਂਜੀ ਨਗਾੜੇ ਆ ਜਦੇ ਆ
ਸਾਰਾ ਹਿਸਾਬ ਕਿਤਾਬ ਤੁਸੀਂ ਕਰਦੇ ਹੋ
ਹਾਂਜੀ ਪ੍ਰਕਾਸ਼ ਹੋਣ ਤੋਂ ਬਾਅਦ ਪਾਲਕੀ ਸਾਹਿਬ ਨੂੰ ਮੋਢਾ ਦੇ ਕੇ ਅੰਦਰ ਨੂੰ ਚੱਲੀ ਜਾਈਦਾ ਉਸ ਤੋਂ ਬਾਅਦ ਫਿਰ ਅ ਸਵਈਆਂ ਦੇ ਸਵਈਆਂ ਹੁੰਦੀਆਂ ਨੇ ਉੱਥੇ ਪਾਸਾ ਦੀਵਾਰ ਦੇ ਤਾਂ ਫੇਰ ਭੱਠੇ ਦੇ ਸਵਾਇਆ ਹੋਣ ਤੋਂ ਬਾਅਦ ਸੁਣਨ ਤੋਂ ਬਾਅਦ ਫਿਰ ਹੁਕਮਨਾਮਾ ਸੁਣਦੇ ਹਾਂ ਆਪਾਂ ਅਹ ਅੰਦਾਜਾ ਆ ਸਾਢੇ ਚਾਰ ਵਜੇ ਕੋਲ ਫਿਰ ਸੋ ਸਵਾ ਚਾਰ ਫਿਰ ਉਸ ਤੋਂ ਬਾਅਦ ਕੀਰਤਨ ਹੁੰਦਾ ਹੈ ਉੱਥੇ ਦਸ ਪੰਦਰਾਂ ਮਿੰਟ ਦਾ ਫਿਰ ਪੂਰੇ-ਪੂਰੇ ਪੰਜ ਵਜੇ ਅਰਦਾਸ ਹੋ ਜਾਂਦੀ ਦਰਬਾਰ ਸਾਹਿਬ
ਅੱਛਾ
ਪੰਜ ਵਜੇ ਅਨੰਦ ਸਾਹਿਬ ਦੇ ਛੇ ਪੜੀਆਂ ਜਿੱਦਾਂ ਖਤਮ ਹੋਈ ਪੂਰੇ ਪੂਰੇ ਪੰਜ ਵਜੇ ਅਰਦਾਸ ਧ ਫੇਰ ਆਪਾਂ ਮੱਥਾ ਮੱਥਾ ਟੇਕ ਕੇ ਅਰਦਾਸ ਚ ਅਰਦਾਸ ਕੀਤੀ ਫਿਰ ਉਸ ਤੋਂ ਬਾਅਦ ਦਿਨ ਦੀ ਪਹਿਲੀ ਦੇਖ ਲੈ ਕੇ ਆਪਾਂ ਬਾਹਰ ਨੂੰ ਜਲਦਾ ਚੁਲਾ ਲੈ ਕੇ ਬਾਹਰ ਨੂੰ ਆ ਜਾਈਦਾ ਉੱਥੇ ਦੇਖ ਲਿੱਤੀ ਫਿਰ ਬੈਗ ਬੂਗ ਚੱਕ ਕੇ ਆਪਣੇ ਕਾਲ ਤੱਕ ਉਹਤੇ ਸ਼ਾਮ ਮੱਥੇ ਟੇਕ ਤੇ ਉਸ ਤੋਂ ਬਾਅਦ ਆਪਾਂ ਆ ਜਾਂਦੇ ਹਾਂ ਫਿਰ ਇੱਧਰ ਨੂੰ ਪਰਿਕਰਮਾ ਪੂਰੀ ਕਰਕੇ ਬਾਹਰ ਨੂੰ ਨਿਕਲ ਜਾਂਦੇ ਆਪਾਂ ਫਿਰ ਫਿਰ ਫ ਬਾਬਾ ਅਟਲਲ ਜਾਂਦੇ ਜਾਂਦੇ ਫਿਰ ਬੈਗ ਬੂਗ ਚੱਕ ਆਪਾਂ ਜੋੜੇ ਜਾ ਜੋੜੇ ਪਾਏ ਫਿਰ ਬਾਬਾ ਅਟਲ ਰਾਏ ਵਾਲੀ ਸੈਣ ਮੱਥਾ ਠੀਕ ਆ ਉਥੋਂ ਫਿਰ ਦਸ ਮਿੰਟ ਦਾ ਰਸਤਾ ਹੈ ਪੈਦਲ ਮਸੇ ਗਲੀਆਂ ਚ ਲੰਘ ਕੇ ਫਿਰ ਸ਼ਹੀਦ ਸਾਹਿਬ ਚਲੀ ਜਾਏਦਾ ਉੱਥੇ ਮੱਥਾ ਟੇਕ ਕੇ ੱਥਾ ਟੇਕ ਕੇ ਫਰ ਬਾਹਰ ਆਈ ਜਾਈਦਾ ਫਿਰ ਟੈਂਪੂ ਫੜ ਕੇ ਸਟੇਸ਼ਨ ਆ ਜਾਂਦੇ ਆ ਮਨ ਟੈਮ ਦ ਉੱਤੇ ਹੋਏ ਛੇ ਪਚਪਨ ਵਾਲੀ ਗੱਡੀ ਫੜ ਲਈ ਵੱੜੀ ਟਰੇਨਾਂ ਨੇ ਉੱਧਰ ਛੇ ਪਚਪਨ ਲੈ ਗਈ ਜੰਨ ਸ਼ਤਾਬਦੀ ਹੋ ਗਈ ਛੇ ਪੈਂਤੀ ਤੇ ਜਨ ਸੇਵਾ ਹੋ ਗਈ ਔਰ ਉਸ ਤੋਂ ਬਾਅਦ ਛੇ ਪੰਦਰਾਂ ਤੇ ਦਿੱਲੀ ਇੰਟਰਸਿਟੀ ਚੱਲਦੀ ਮੈਂ ਪਿਛਲੀ ਵਾਰੀ ਉਹਾਰੀ ਫੜੀ ਸੀ ਉੱਥੇ ਨਾ ਬਿਲਕੁਲ ਖੱਲੀ ਸੀ ਟ੍ਰੇਨ ਪੂਰੀ ਹਾਂਜੀ ਟ੍ਰੇਨ ਖਾਲੀ ਸੀ ਉਥੇ ਫਿਰ ਸੋ ਕੇ ਆ ਜਾਈਦਾ ਫਿਰ ਨੀਂਦਪੁਰੀ ਹੁੰਦੀ ਜਾਂਦੀ। ਪਿਛਲੀ ਰਾਤ ਸੌਂਦੇ ਨੀ ਨਾ ਆਪਾਂ।
ਹਾਂ ਸ਼ਨੀਵਾਰ ਤਾਂ ਤੁਸੀਂ ਸੌਦੇ ਨੀਗੇ।
ਫਿਰ ਸਿੱਧੀ ਫੜ ਕੇ ਅੰਬਾਲਾ ਜਾਈ ਦਾ ਸਾਢੇ ਦਸ ਵਜੇ।
ਹਾਂ ਹਾਂ
ਫੇਰ ਉੱਥੇ ਅੱਧਾ ਘੰਟਾ ਵੇਟ ਕਰੀ ਦਾ ਫਿਰ ਗਿਆਰਾਂ ਵਜੇ ਸ਼ਤਾਬਦੀ ਆ ਜਾਂਦੀ ਪਿੱਛੋਂ।
ਹੂੰ
ਅਤੇ ਸਾਢੇ ਗਿਆਰਾਂ ਪੌਣੇ ਬਾਰਾਂ ਵਜੇ ਤੱਕ ਸਟੇਸ਼ਨ ਤੇ ਆ ਜਾਈ ਦਾ ਬਾਰਾਂ ਵਜੇ ਤੱਕ ਕੰਮ ਤੇ।
ਗੱਡੀ ਬਦਲੀ ਨੀ?
ਹਾਂਜੀ ਗੱਡੀ ਬਦਲਣੀ ਪੈਂਦੀ ਹੈ। ਤਾਂ ਕਰਕੇ ਹਾਂਜੀ ਅੰਬਾਲਿਓ। ਉਥੋਂ ਸ਼ਤਾਬਦੀ ਨਾ ਪਹਿਲੇ ਟਿਕਟ ਉੱਥੇ ਨਾ ਸ਼ਤਾਬਦੀ ਚ ਨਾ ਜਨਰਲ ਡੱਬਾ ਨੀ ਹੈਗਾ ਕੋਈ। ਜੇ ਮ ਡੱਬ ਨ ਹੈਗਾ ਤਾਂ ਕਰਕੇ ਫੇਰ ਨਾ ਓ ਟੀ ਟੀ ਜਾਂਦਾ। ਇੱਕ ਦੋ ਵਾਰੀ ਆਇਆ ਫਿਰ ਉਹਨੂੰ ਪਿਆਰ ਨਾਲ ਸਮਝਾ ਕੇ ਬਹਿ ਗਿਆ ਆ ਗਿਆ ਫਿਰ ਤਾਂ ਕਰਕੇ ਫੇਰ ਮੈਂ ਲੰਗਰ-ਲੂੰਗਰ ਆਪਾਂ ਸ਼ੱਕਦੇ ਨੀ ਹੈਗੇ ਰਸਤੇ ਚ ਕੁੱਛ ਖਾ ਲਈਦਾ ਜਿੱਦਾਂ ਕੌਫੀ ਪੀ ਲਈ ਤਾਂ ਕਫੀ ਕਫੀ ਪੀ ਲਈ ਥੋੜੇ ਜਿਹੇ ਲੰਗਰ ਰਾਤੀ ਵੇਲੇ ਇੱਕ ਟਾਈਮ ਬਸ
ਅੱਛਾ ਰਾਤੀ ਖਾ ਲੈਂਦੇ ਆ ਹੋਰ ਵੀ ਕੋਈ ਨਾਲ ਜਾਂਦਾ।
ਹੋਰ ਵੀ ਨੇ ਯਾਰ ਦੋਸਤ ਨੇ ਤਿੰਨ-ਚਾਰ ਜਿਹੜੇ ਪੁਰਾਣੇ ਲੱਗੇ ਨੇ। ਉਹਨਾਂ ਦੇ ਨਾਲ ਗਈਦਾ ਭੋ ਕਿਤੇ ਉੱਥੇ ਰੁਕ ਜਾਂਦੇ ਨੇ ਓਹ ਚੁਪੈਰਾ ਕਰਦੇ ਨੇ। ਕਿਦਾਂ ਸਾਹਿਬ ਜਾਂ ਕਿੱਥੇ ਉਸ ਤੋਂ ਬਾ ਉਸ ਤੋਂ ਪਹਿਲਾਂ ਜਿੱਦਾਂ ਆਪਾਂ ਪਿਛਲੇ ਪਿਛਲ ਤੋਂ ਪਿਛਲੀ ਵਾਰ ਅ ਦਰਸ਼ਨ ਦਰਸ਼ਨ ਕਰਕੇ ਦਰਬਾਰ ਸਾਹਿਬ ਫੇਰ ਆਪਾਂ ਚਲੇ ਗਏ ਤੇ ਬਾਬਾ ਬੁੱਢਾ ਸਾਹਿਬ ਦੇ
ਅੱਛਾ-ਅੱਛਾ!
ਉੱਥੇ ਬੱਸ ਤੇ ਗਏ ਪਹਿਲੇ ਬੱਸ ਤੇ ਜਾਈ ਦਾ। ਅੱਗੇ ਫੇਰ ਦਸ-ਦਸ ਰੁਪਏ ਟਿਕਟ ਵ ਰਿਕਸ਼ਾ ਦੇ ਲੱਗਦੇ ਨੇ।
ਜਸੇ ਪਿਆਜ ਤੇ ਔਦਾ ਪ੍ਰਸ਼ਾਦਾ ਹੁੰਦਾ
ਹਾਂ ਮਿੱਸੀ ਰੋਟੀ ਮਿਲਦੀ ਪਰਸ਼ ਸਲਾਦ ਮਿਲਦਾ ਲੱਸੀ ਮਿਲਦੀ ਐ। ਪਰ ਔਥੇ ਜ਼ਿਆਦਾਤਰ ਔਨਾ ਨੇ ਕੁੜੀਆਂ ਨੂੰ ਮਿਲਦਾ ਜ਼ਿਆਦਾ। ਜਿਹੜਿਆਂ ਇੱਕ ਪ ਜੋੜੇ ਜਾਂਦੇ ਨੇ ਨਾ। ਔਨਾਂ ਨੂੰ ਦਿੰਦੇ ਨੇ ਹੋ ਕੇ ਪਿਆਜ ਤੇ ਨਾਲੇ ਔ। ਮਿਸਾ ਪ੍ਰਸ਼ਾਦਾ ਔਨਾਂ ਨੂੰ ਦੇਈਦੇ ਨੇ।
ਹਾਂ ਮਿਸੀ ਰੋਟੀ
ਹਾਂਜੀ ਔਥੋਂ ਓ ਮਿਲਦੇ ਨੇ। ਫੇਰ ਔਥੇ ਮੱਥਾ ਟੇਕਿਆ ਫੇਰ ਔਥੇ ਈ ਰਿਕਸ਼ਾ ਫੜਕੇ ਆਪਾਂ ਔਥੇ ਹੀ ਈ ਰਿਕਸ਼ਾ ਕਰ ਲਈ ਸੀ। ਮਤਲਬ ਪੰਜਾਹ ਪੰਜਾਹ ਰੁਪਏ ਸਵਾਰੀ ਸ਼ਹੀਦਾਂ ਸਾਬ ਛੱਡਣ ਦੀ। ਔਣਾ ਨੂੰ ਬਿਲਕੁਲ ਸੀ਼ਦਾਂ ਸਾਹਿਬ ਦੇ ਬਾਰ ਲਾਇਆ ਬਸ ਤਾਂ ਰੌਲਾ ਹੀ ਖ਼ਤਮ ਕਰਤਾ ਆਪਾ।
ਅੱਛਾ, ਪੈਦਲ ਈ ਚਲੇ ਗਏ।
ਨਈ ਨਈ ਈ ਰਿਕਸ਼ਾ ਤੇ। ਈ ਰਿਕਸ਼ਾ ਤੇ ਪੰਜਾਹ ਪੰਜਾਹ ਰੁਪਏ ਸਵਾਰੀ ਦਿੱਤੀ ਉਂਝ ਵੀ ਪੈਂਤੀ ਪੈਂਤੀ ਰੁਪਏ ਲੱਗਣੇ ਸੀ। ਏਸ ਤੋਂ ਬਾਦ ਫਿਰ ਆਪਾ ਈ ਰਿਕਸ਼ਾ ਕੀਤੀ, ਓਨੇ ਸਿੱਧਾ ਸਿੱਧਾ ਸਾਹਿਬ ਦੇ ਬਾਰ ਛੱਡਿਆ ਬਿਲਕੁਲ। ਫੇਰ ਆਪਾਂ ਸ਼ਹੀਦਾਂ ਸਾਹਿਬ ਦੇ ਰੂ ਸਾਮਨੇ ਬਿਲਡਿੰਗ ਹੈਗੀ ਆ। ਔਥੇ ਚਲੇ ਗਏ ਔਥੇ ਚੌਥੀ ਫਲੋਰ ਤੇ ਨਾ ਗੱਧੇ ਵਿਛੇ ਨੇ। ਔਥੇ ਚੁਪੈਰਾ ਕਰ ਲਿਆ ਆਪਾਂ ਫੇਰ।
ਚੁਪਹਿਰਾ ਸਵੇਰੇ! ਫੇਰ ਸਵੇਰੇ ਚਪੈਰਾ ਕਟ
ਹਾਂਜੀ ਹਾਂਜੀ ਸਵੇਰੇ ਆੜਾ ਪਿਛਲੇ ਤੋਂ ਪਿਛਲੀ ਵਾਰ।
ਹਾਂਜੀ ਓ ਫੇਰ ਆਪਾਂ ਫੇਰ ਔਥੇ ਚਲੇ ਗਏ ਚੌਥੀ ਮੰਜ਼ਿਲ ਤੇ ਔਥੇ ਜਾ ਕੇ ਸੋ ਗੇ ਥੋੜ੍ਹੀ ਦੇਰ ਘੰਟਾ ਏਕ। ਫਿਰ ਚੁਪਹਿਰਾ ਸਾਹਿਬ ਚਾਲੂ ਹੋ ਗਿਆ ਫੇਰ ਔਥੇ ਈ ਪਾਠ ਕਰਿਆ। ਫੇਰ ਜਿੱਦਾਂ ਪਾਠ ਖ ਖ਼ਤਮ ਹੋਣ ਲੱਗਿਆ ਫਿਰ ਆਪਾਂ ਆਗੇ ਦੂਜੀ ਬਿਲਡਿੰਗ ਚ। ਔਥੇ ਫੇਰ ਨਿਊਟਰੀ ਦਾ ਪਰ ਬੜਾ ਸਵਾਦ ਮਿਲਦਾ ਐ।
ਅੱਛਾ।
ਓ ਖਾਇਆ ਫੇਰ ਸ਼ਹੀਦਾਂ ਸਾਹਿਬ ਅੰਦਰ ਗਏ ਮੱਥਾ ਟੇਕਣ। ਮੈਨੂੰ ਮੱਥਾ ਟੇਕਿਆ ਫੇਰ। ਮੱਥਾ ਟੇਕ ਕੇ ਆਏ ਬਾਰ ਫੇਰ ਬਜ਼ਾਰ ਬਜ਼ੂਰ ਜਾਣ ਮੈਂ ਹੋਇਆ ਕੁਛ ਸਮਾਨ ਲੈਣਾ ਬ ਮੈਂ ਸਿੱਧਾ ਦਰਬਾਰ ਸਾਹਿਬ ਆ ਕੇ ਫੇਰ ਫੇਰ ਆਪਾਂ ਜੋੜੇ ਜੋੜੇ ਜੋੜੇ ਕੱਠੇ ਕੀਤੇ ਆਪਾਂ ਫੇਰ, ਫੇਰ ਲੰਗਰ ਲੈ ਲੇ ਆਪਾਂ।
ਹਾਂਜੀ।
ਆਪਾਂ ਫੇਰ ਲੰਗਰ ਲੂੰਗਰ ਲੈ ਕੇ ਜਿੱਦਾਂ ਥੋੜੇ ਜਿਹੇ ਪ੍ਰਸ਼ਾਦੇ ਲੈ ਲੈ ਲਈਏ ਲੈ ਲਿੱਤੇ ਅਚਾਰ ਲੈ ਲਿੱਤਾ ਥੋੜੀ ਜਿਹੜੀ ਸਬਜ਼ੀ ਬਣੀ ਐ ਓ ਲੈ ਲੀ। ਤੇ ਰਾਤ ਰਸਤੇ ਚ ਭੁਖ ਲੱਗਦੀ ਐ ਨਾ ਲੁਦਿਆਣੇਓ ਆ ਕੇ ਆਪਾਂ ਖਾ ਲੈਂਨੇ ਆਂ।
ਅੱਛਾ।
ਹਾਂਜੀ ਹਾਂਜੀ। ਹੋਰ ਕੀ ਕਰੀਏ ਭੁਖ ਤਾ ਲੱਗੇਗੀ ਰਸਤੇ ਚ। ਹਾਂਜੀ ਆਏ ਸ਼ਨੀਵਾਰ ਜਾਈਦਾ। ਆਪਾਂ ਜਾਂਦੇ ਨੀ ਹੈਗੇ ਮਹਾਰਾਜ ਬੁਲਾਉਂਦੇ ਨ। ਤਾਂ ਜਾਈਦਾ ਐਦਾਂ ਤੇ ਕੋਈ ਜਾ ਏਦਾਂ ਕੋਈ ਨੀ ਜਾ ਸਕਦਾ। ਤੁਸੀਂ ਵੀ ਜਾਇ ਕਰੋ।
ਲੈ ਜਾਓ ਨਾ ਸਾਨੂੰ ਵੀ। ਅਸੀਂ ਵੀ ਚਲੇ ਜਾਵਾਂਗੇ ਕੁ ਤੁਹਾਡੇ ਨਾਲ ਸਾਡੀ ਵੀ ਕਿਸਮਤ ਜੁੜੀ ਰਵੇ। ਠੀਕ ਐ।
ਹੋਰ। ਬਸ ਫੇਰ ਓਸ ਤੋਂ ਬਾਅਦ ਟ੍ਰੇਨ ਟਰੂਨ ਫੜ ਲੈਂਨੇ ਆਂ ਆਪਾਂ ਇੱਕ ਘੰਟਾ ਪਹਿਲਾਂ ਆ ਜਾਈ ਦਾ। ਸਟੇਸ਼ਨ ਤੇ ਔ ਟ੍ਰੇਨ ਖ ਟ੍ਰੇਨ ਚ ਪਹਿਲੇ ਸੀ ਸੀਟ ਨਈ ਮਿਲਦੀ ਨਾ। ਆ ਫੇਰ ਪਹਿਲੇ ਆ ਜੀਦਾ ਇੱਕ ਘੰਟਾ ਪਹਿਲੇ ਆ ਜਾਈਦਾ ਸਟੇਸ਼ਨ ਤੇ। ਡੱਬੇ ਚ ਆਪਣੀ ਸੀਟ ਬੁੱਕ ਕਰਕੇ ਉਸ ਤੋਂ ਬਾਅਦ ਵਿਆਸ ਚੜਦੀ ਸੰਗਤ ਕਿਉਂਕਿ ਕੀ ਭੰਡਾਰਾ ਹੁੰਦਾ ਤਾਂ ਕਰਕੇ
ਹਾਂ ਬਿਆਸ ਆ ਹਮ ਵਿਿਆਸ ਦੀ ਗੱਡੀ
ਤਾ ਅੰਦਰ ਗਿਆ
ਚਲੋ ਠੀਕ ਹੈ ਫੇਰ ਬਾਅਦ ਚ ਗੱਲ ਕਰਾਂ ਗੀ ਠੀਕ ਹੈ।
ਓਕੇ ਜੀ ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ